ਹਾਂਜੀ ਪਾਜੀ, ਸਸ ਸ੍ਰੀ ਕਾਲ। ਹੋਰ ਠੀਕ ਓ?
ਆਜੀ, ਠੀਕ ਏ ਜੀ।
ਹੋਰ ਕੀ ਕਰਦੇ ਪੇ ਓ? ਹੋਰ ਕੀ ਕਰ ਰੇ ਓ ਮੈਂ ਕਿਆ?
ਹੈਲੋ।
ਮੈਂ ਕਿਹਾਂ ਕੀ ਕਰਦੇ ਪੇ ਓ?
ਬਸ ਬੈਠਾ ਦਾ ਸੀ।
ਹੋਰ ਲੰਗਰ ਪਾਣੀ ਛੱਕ ਲਿਆ?
ਹਾਂਜੀ ਹਾਂਜੀ ਛੱਕ ਲਿਆ ਲੰਗਰ ਪਾਣੀ।
ਅੱਛਾ, ਕੀ ਬਣਾਇਆਂ ਸੀ ਫੇਰ ਅੱਜ?
ਅੱਜ ਦਾਲ ਚਾਵਲ ਬਣਾਏ ਸੀ, ਨਾਲ਼ ਰੋਟੀ ਸੀ। ਦਹੀਂ ਸੀ ਨਾਲ਼ ਹੋਰ ਹੋਰ ਕੋਈ ਨਵੀਂ ਤਾਜ਼ੀ ਸੁਣਾਓ?
ਕੰਮ ਕਾਰ
ਹਾਂਜੀ।
ਕੰਮ ਕਾਰ ਮੈਂ ਕਿਹਾ ਅੱਜ਼ ਗਏ ਸੀ ਕਿ ਨਹੀ।
ਕੰਮ ਤੇ ਅੱਜ ਗਏ ਸੀ ਹੋਰ ਤੁਸੀ ਕਿਸ ਚੀਜ਼ ਦਾ ਕੰਮ ਕਰਦੇ ੳ?
ਆਪਾਂ ਤੇ ਹੈਗੀ ਏ ਹਜੇ ਏ ਭਾਈ ਕਲ ਸੇਲ ਪਰਚੇਜ ਦਾ
ਅੱਛਾ ਜੀ, ਕੋਸਟਮੈਟਿਕ ਦਾ ਵੀ ਕਰਦੇ ੳ ਕੇ?
ਹਾਂ ਉਹ ਤੇ ਪਾਰਟ ਟਾਈਮ ਕਰਨੇ ਆਂ।
ਅੱਛਾ ਜੀ। ਕੀ-ਕੀ ਬਈ ਕਰਦੇ ੳ?
ੳਹ ਸਮਾਨ ਹੈਂਗਾ ਲੇਡੀਜ਼ ਦੇ ਪ੍ਰੋਡਕਟ।
ਅੱਛਾ ਅੱਛਾ। ਲੇਡੀਜ਼ ਪ੍ਰੋਡਕਟਸ ਵੇਚਦੇ ਔ, ਤੇ ਗਾਰਮੈਂਟਸ ਵਗ਼ੈਰਾ ਦਾ
ਹਾਂ ਉਹ ਵੀ ਸ਼ੁਰੂ ਕੀਤਾ ਹੈ, ਲੋਅਰ ਟੀ ਸ਼ਰਟ ਦਾ।
ਉਹ ਵੀ ਨਾਲੋਂ ਨਾਲ ਦੇ ਦਿੰਨੇ ਲੋਅਰ, ਟੀ ਸ਼ਰਟ। ਹੋਰ ਵਧੀਆ ਕੁਆਲਿਟੀ ਦੇ ਵੀ ਏ, ਨੋਰਮਲ ਦੇ ਵੀ ਏ।
ਕਿੰਨੇ ਦੀ? ਕਿੰਨੇ ਦੀ?
ਹਾਂਜੀ
ਟੀ ਸ਼ਰਟ ਕਿਤਨੇ ਦੀ?
ਟੀ ਸ਼ਰਟ ਅਲੱਗ ਅਲੱਗ ਰੇਟ ਨੇ ਦੋ ਸੌਂ ਰੁਪਏ ਵੀ ਏ, ਤਿੰਨ ਸੌਂ ਵੀ ਏ, ਚਾਰ ਸੌਂ ਵੀ ਏ।
ਅੱਛਾ ਅੱਛਾ। ਅੱਛਾ ਤੇ ਹੋਰ ਗਾਰਮੈਂਟਸ ਚ
ਗੌਰਮੈਂਟ ਚ ਬਾਂਕੀ ੳ ਅੰਡਰ ਗਾਰਮੈਂਟ ਹੋ ਗਿਆ, ਆਪਣਾਂ ਅੰਡਰ ਸ਼ਰਟ
ਅੱਛਾ। ਅੰਡਰ ਸ਼ਰਟ ਕਿੰਨੇਂ ਦੀ? ਸੌ ਰੁਪਏ ਦੀ। ਤੇ ਜੇ ਤੁਹਾਡੇ ਕੋਲ ਲੈਣਾ ਹੋਵੇ ਕਿਵੇਂ ਮਤਲਬ ਕਿ
ਸਾਨੂੰ ਔਨਲਾਈਨ ਕਰੋ। ਮੈਸੇਜ ਕਰੋ ਵਟਸਐਪ ਤੇ ਸਟੇਟਸ ਵੇਖਿਆ
ਅੱਛਾ ਸਟੇਟਟ ਪਾਇਆ ਦਾ ਸਟੇਟਟ ਤੇ ਜਿਦਾ ਲਗਾ ਹੋਇਆ ਫੇਰ ਉੱਥੋਂ ਸ਼ੋਪ ਤੇ ਆਣਾ ਪਏਗਾ।
ਹਾਂ, ਨਹੀ ਆਪਾਂ ਡਿਲੀਵਰੀ ਵੀ ਕਰ ਦਿੰਨੇ ਘਰ।
ਅੱਛਾ ਜੀ।
ਹਾਂ, ਸਾਡੇ ਕੋ ਆਂਦੇ ਨੇ ਆਪਾਂ ਡਿਲੀਵਰੀ ਵੀ ਕਰ ਦਿੰਦੇ ਹਾਂ ਅਗਰ ਤੁਸੀਂ ਸ਼ੋਪ ਚ ਆਓਗੇ ਤਾਂ ਹੋਰ ਵਧੀਆ ਗੱਲ ਏ।
ਡਿਲੀਵਰੀ ਕੇੜੇ ਰੇਟ ਚ ਏ।
ਫਿਰ ਵੀ ਅਗਰ ਲੋ ਲੋਕਕਲ ਹੈ ਤਾਂ ਇੱਕ ਦਿਨ ਚਚ ਹੋ ਜਾਏਗੀ।
ਇਕ ਦਿਨ ਚ ਹੋ ਜਾਏਗਾ ਜੀ, ਤੇ ਕੋਈ ਪ੍ਰਾਈਜ ਵੀ ਨਾਲ?
ਨਾ ਉਹ ਤੇ ਨੀ ਆ ਭਾਜੀ ਉਹ ਤੇ ਆਪਾਂ ਜਦੋਂ ਜ਼ਿਆਦਾ ਸਮਾਨ ਲੈਂਦੇ ਹਾਂ। ਜਾਂ ਪੰਜ ਦਸ ਹਜਾਰ ਦੀ ਸ਼ੋਪਿੰਗ ਕਰਾਂਗੇ ਤਾਂ ਮਿਲੇ ਗਾ।
ਅੱਛਾ।
ਦੋ ਅਗਰ ਆਪਾਂ ਹੈਂ।
ਹਾਂਜੀ ਬੋਲੋ, ਹਾਂਜੀ।
ਉਹ ਤੁਹਾਨੂੰ ਉਹ ਲੇਡੀਜ਼ ਸਮਾਨ ਹੈਗਾ ਜਿਵੇਂ ਫੇਸ਼ਅਲ ਕਿਟ ਹੋ ਗਈ। ਐ ਲਿਪਸਟਿਕ ਹੋ ਗੀ, ਬਿੰਦੀ ਹੋ ਗਈ, ਆਈ ਲਾਈਨਰ ਹੋ ਗਏ। ਫੇਸ ਵਾਸ਼ ਹੋ ਗਏ।
ਮਸ਼ਕਾਰੇ ਮੁਸ਼ਕਾਰੇ ਹੋ ਗਏ।
ਤੇ ਉਹ ਆਪਣਾ ਆਪਣਾ ਉਹ ਕੀ ਨਾਮ ਸਪਰੇ ਵਗੈਰਾ ਆਪਣਾ
ਸੈਂਟ ਸੁੰਟ ਹੈਗੇ ਨੇ ਸਾਡੇ ਕੋਲ ਪਰਫਿਊ
ਹਾਂ ਪਰਫਿਊਮ ਵਗੈਰਾ
ਹਾਂ ਨਹੀਂ
ਹਾਂ-ਹਾਂ, ਬਿਲਕੁਲ। ਤੇ ਸ਼ੁਰੂ ਹੋ ਜਾਂਦੇ, ਸੱਤਰ ਰੁਪਏ ਤੋਂ ਸ਼ੁਰੂ ਹੋ ਜਾਂਦਾ ਸੱਤਰ ਰੁਪਏ ਤੋਂ ਸ਼ੁਰੂ ਸਤ ਸੌ ਅੱਠ ਸੌ ਤੱਕ ਹੈਗੇ ਨੇ।
ਅੱਛਾ ਜੀ।
ਹੁੰ।
ਔਰ ਇੱਕ ਹੋਰ ਰੋਜ਼ ਦਾ ਹੁੰਦਾ ਇੱਕ?
ਹਾਂ ਪਰ ਰੋਜ਼ ਹੁੰਦਾ ਵੋਕਾ ਦਾ ਹੁੰਦਾ ਬੇਲਾਂਵਿਟ
ਅੱਛਾ, ਇਹ ਕਿੰਨੇ ਦੀ ਰੇਂਜ ਤੱਕ ਏ?
ਬੈੱਲਵਿਟਾ ਦਾ ਹੈਗਾ ਸਾਢੇ ਤਿੰਨ ਸੌ ਰੁਪਏ ਦਾ।
ਸਾਢੇ ਤਿੰਨ ਸੌ ਰੁਪਏ ਦਾ ਇੱਕ।
ਹੁੰ, ਉਵੇਂ ਲੋ ਗੇ ਸੱਤ ਸੌ ਦੇ ਤਿੰਨ ਮਿਲਣਗੇ।
ਅੱਛਾ ਜੀ।
ਪੈਕ ਹੈਗਾ ਪੈਕ ਤਿਨ ਦਾ ਪੈਕ ਏ ਨਾ।
ਹਾਂਜੀ, ਉਹ ਸਸਤਾ ਪਏਗਾ ਕੁਛ?
ਹਾਂ, ਸਸਤਾ ਹੀ ਏ, ਸਾਢੇ ਤਿੰਨ ਸੌ ਦੇ ਹੁਣ ਤੁਸੀਂ ਲਾ ਲੋ ਜੀ ਸਾਢੇ ਤਿੰਨ ਸੌ ਦੇ ਤਿੰਨ, ਤਿੰਨ ਸਾਢੇ ਤਿੰਨ ਸੌ ਦੇ ਹਿਸਾਬ ਨਾਲ ਤਿੰਨ ਦੇ ਦੇਖੋ ਕਿੰਨੇ ਮਹਿੰਗੇ ਪੈ ਰੇ ਤੇ ਆਪਾਂ ਸੱਤ ਸੌ ਰੁਪਏ ਤਿੰਨ ਦਾ ਪੈਕ ਦਿੰਨੇ ਹਾਂ।
ਅੱਛਾ ਜੀ। ਤੇ ਕੇੜੇ-ਕੇੜੇ ਹੈਗੇ ਨੇ?
ਬਾਉ ਜੀ ਬੈਲਾਵੀਟਾ ਕੰਪਨੀ ਦੇ ਨਾ ਤੇਨ ਅਲਗ-ਅਲਗ ਓ ਹੈਗੀ ਏ
ਅੱਛਾ। ਔਰ ਏਕ ਓ ਮਤਲਬ ਓ ਸਿਮਕੋ ਵਗੈਰਾ
ਸਿਮਕੋ ਵਗੈਰਾ ਸਾਡੇ ਕੋਲ ਮਿਲਦੀ ਏ ਜੀ, ਐਨਜੋ, ਸਿਮਕੋ। ਸਵਿਫਟ ਦੀ ਆੰਦੀ ਏ ਇੱਕ ਸਵਾਇਫਟ ਦੀ।
ਹਾਂਜੀ।
ਦੋ, ਤਿਨ ਕੰਪਨੀਆਂ ਨੇ।
ਔਰ ਬ੍ਰਸ਼ ਵਗੈਰਾ ਵੀ ਰੱਖੇ ਦੇ ਨੇ?
ਹਾਂ, ਦਾੜੀ ਆਲੇ ਬ੍ਸ਼ ਹੈਗੇ ਨੇ।
ਹਾਂਜੀ, ਓ ਕੇੜੇ-ਕੇੜੇ ਹੈਗੇ ਨੇ?
ਓ ਹੁੰਦੇ ਨੇ, ਜੈਂਟਸ ਵਾਸਤੇ ਈ ਹੁੰਦੇ ਨੇ ਵੈਸੇ ਤੇ ਓ। ਸਰਦਾਰ ਭਰਾਵਾਂ ਵਾਸਤੇ।
ਅੱਛਾ ਅੱਛਾ, ਤੇ ਕੰਗੇੇ ਵਗੈਰਾ?
ਕੰਗੇ ਕੰਗੇ ਹਾਂ ਕੰਗੇ ਵਾਲੇ ਈ ਏ, ਕੰਗੇ ਜੇੜੇ ਹੁੰਦੇ ਨੇ। ਐ ਸੇਰ ਤੇ ਅਪਾਂ ਰੱਖਦੇ ਸਿੱਖ ਜਿਨਾ ਨੇ ਅੰਮ੍ਰਤ ਛਕਿਆ ਹੁੰਦਾ ਯਾ
ਹਾਂਜ ਹਾਂਜੀ।
ਤੇ ਦੂਸਰੇ ਜੇੜੇ ਅਪਾਂ ਘੱਰ ਜਿਦੇ ਨਾਲ ਕੰਘੀ ਵਾਹਨੇ ਆ ਓਹ ਵਾਲੇ ਵੀ ਨੇ।
ਕਿੰਨੇ-ਕਿੰਨੇ ਦੇ ਕੰੰਘੇ?
ਪੰਜਾਹ ਰੁਪਏ ਦਾ ਏ, ਜੇੜਾ ਆਪਾਂ ਬਾਣੇ ਨਾਲ ਰੱਖੀ ਦਾ। ਤੇ ਜੇੜਾ ਨੋਰਮਲ ਹੈਗਾ, ਓਹ ਵੀਹ-ਤੀਹ ਰੁਪਏ ਦਾ ਜੇੜਾ ਆਮ ਚਲਦਾ ਅੱਜਕਲ। ਓ ਵੀਹ-ਤੀਹ ਰੁਪਏ ਦਾ ਮਿਲ ਜੇਗਾ।
ਅੱਛਾ।
ਹੂੰ।
ਤੇ ਹੋਰ, ਹੋਰ ਕੀ ਕੁਛ ਏ? ਕੰਪਲੇਟ
ਔਰ, ਵੋ ਸਾਡੀ ਸ਼ੋਪ ਤੇ ਕੀ ਨਾਮ ਏ ਜਿੰਨਾ ਵੀ ਹੈਗਾ ਕੋਸਟਮੈਟਿਕ ਜਨਰਲ ਸਟੋਰ ਲਾ ਲੋ, ਸਭ ਮਿਲਦਾ। ਹੂੰ ਹੂੰ।
ਹੋ ਤੇ ਐ ਤੁਸੀ ਡਿਲੀਵਰੀ ਸਿਧੀ ਘਰ
ਹਾਂ, ਆਪਾਂ ਲਲ ਅਗਰ ਤੁਸੀ ਹੁਣ ਕਰਦੇ ੳ ਤੇ ਕੱਲ ਸਵੇਰੇ ਪੋਂਚ ਜੇਗਾ, ਕਿਉਂਕਿ ਇਸ ਟੈਮ ਤੇ ਰਾਤ ਹੋਈ ਦੀ ਏ।
ਹਾਂਜੀ ਹਾਂਜੀ।
ਸਵੇਰੇ ਔਵੀ ਸਾਡੇ ਬਚਪਨ ਦੇ ਆੰਦੇ ਨੇ ਓਹ ਆਪਣਾ ਔਡਰ ਵੇਖਦੇ ਜੋ ਜੋ ਔਡਰ ਏ ਵੇਖ ਕੇ ਅਪਣਾ ਅਪਣਾ ਤੁਵਾਨੂੰ ਤੁਆਡੇ ਐਡਰੈਸ ਤੇ ਦੇ ਦੇੰਦੇ ਨੇ। ਤੇ ਕੈਸ਼ ਔਨ ਡਿਲੀਵਰੀ ਵੀ ਏ। ਯਾ ਤੁਸੀ ਪੇਮੈਂਟ, ਪੇਮੈਂਟ ਨਾਲ ਦੇ ਨਾਲ ਕਰੋਗੇ।
ਤੇ ਔਨਲਾਈਨ ਵੀ ਹੋ ਜਾਂਦੀ ਪੇਮੇੰਟ।
ਹੂੰ।
ਤੇ ਜੇ ਲਿਖਵਾਵਾਂ ਸਮਾਨ ਤੇ ਭੇਜ ਦੋਗੇ ਘਰ?
ਹਾਂ ਹਾਂ, ਬਿਲਕੁਲ ਜੀ। ਹੂੰ, ਹਾਂਜੀ ਬੋਲੋ।
ਬੋਲੋ ਇੱਕ ਏ ਅਪਣਾ ਸਿਮਕੋ ਦੀ ਸ਼ੀਸ਼ੀ ਭੇਜਨੀ ਜੇ
ਠੀਕ ਏ ਜੀ, ਹੋਰ ਨੋਟ ਕਰ ਤੀ ਐ।
ਡੈਫਟ ਕਰ ਲੀ ਏ, ਤੇ ਇੱਕ ਤੁਸੀ ਆਪਣਾ ਬਲੈਨ ਲਿੱਖ ਲੇਣਾ ਮੇਰੀ ਸੌ ਨੰਬਰ ਦੇ।
ਠੀਕ ਐ ਜੀ, ਹੋਰ?
ਤੇ ਆਪਣਾ ਏੱਕ ਫੇਸ ਵੋਸ਼ਲ ਭੇਜ ਦੇਨਾ।
ਫੇਸ਼ ਵੋਸ਼ ਠੀਕ ਏ ਜੀ।
ਜੀ ਸਰ। ਕਿੰਨੇ ਦਾ ਹੋਏਗਾ ਓ?
ਓ ਹੋਏਗਾ ਏੱਕ ਸੌ ਪੱਚੀ ਓ ਏੱਕ ਸੌ ਪੱਚੀ ਤੇ ਤੀ ਦੇ ਵਿੱਚ
ਠੀਕ ਐ ਤੇ ਏੱਕ ਬੁਰਸ਼
ਠੀਕ ਐ ਜੀ।
ਠੀਕ ਐ ਜੀ ਤੇ ਆਪਣਾ ਹੋਰ ਏੱਕ ਨਾ ਤੁਸੀ ਵਧੀਆ ਜਾ ਕੰਘਾ ਭੇਜਨਾ ਜੇ। ਠੀਕ ਐ।
ਠੀਕ ਏ ਜੀ।
ਠੀਕ ਐ ਜੀ ਤੇ ਫੇਰ ਕਾੱਲ ਸਵੇਰੇ ਸ ਜਾਓਗੇ।
ਨਈ ਸਵੇਰੇ ਤੇ ਪੰਜ ਅ ਤੁਆਡੇ ਐ ਅੱਠ ਐਟਮਾਂ ਹੋਈਆਂ ਟੋਟਲ
ਅੱਛਾ ਜੀ।
ਹਾਂ ਐ ਤੁਆਡੇ ਬਨ ਗੇ ਨੇ ਸੱਤ ਸੌ ਦਸ ਰੁਪਏ।
ਸੱਤ ਸੌ ਦਸ ਰੁਪਏ ਤੇ ਸਪ੍ਰੇ, ਸਪ੍ਰੇ ਵਗੈਰਾ ਵੀ ਅ ਦ ਕਰਦੇ ਨੇ ਦੋਵਾਂ
ਹਾਂ।
ਪਰਫਿਊਨ ਵਗੈਰਾ ਪਰਫ ਰੂਮ ਪ੍ਰੈਸ਼ਰ ਨਾ ਕਰ ਦੋ। ਹਾਂਜੀ ਤੇਸ ਸਹੀਕ ਐ।
ਓਦਾ ਐ ਹੋ ਗਿਆ ਆੱਠ ਸੌ ਦਸ
ਅੱਠ ਸੌ ਦਸ ਸੌ ਹੋਰ ਔਰ ਕੀ ਔਰ ਕੀ ਰੱਖੇਆ ਦਾ ਜੇ ਏੱਕ ਤੁਸੀ ਹਾਂਜੀ। ਔਰ ਤੇਲ ਵਗੈਰਾ ਵੀ ਰੱਖੇ ਦੇ ਨੇ।
ਆ ਸੇਰ ਤੇ ਲਾਨ ਵਾਲੇ?
ਹਾਂਜੀ।
ਆ ਬਜਾਜ ਐਮਡ ਦਾ ਹੈਗਾ, ਨਵਰਤਨ ਏ, ਡਾਬਰ ਆਵਲਾ ਐ।
ਹਾਂ। ਨਵਰਤਨ ਦੇ ਏੱਕ-ਏੱਕ, ਏੱਕ ਕਰਦੇ ਨੇ।
ਠੀਕ ਏ। ਠੀਕ। ਓ ਨਵਰਤਨ ਦੀ ਹੈਗੀ ਏ। ਸੱਤਰ ਰਪਏ ਦੀ।
ਸੱਤਰ ਰਪਏ ਦੀ।
ਹੂੰ।
ਤੇ ਏੱਕ ਓ ਆਪਣਾ ਓਰੀ। ਸ਼ੈਂਪੂ ਹੋਏਗਾ ਤੁਆਡਾ ਕੋਲ ਕਲੀਨਿਕ ਪਲੱਸ।
ਹਾਂ ਹੈਗੈ।
ਹੈਗੈ? ਕਿੰਨੇ ਦੀ ਏ?
ਓ ਪਾਊਚ ਵੀ ਹੈਗੇ ਨੇ ਏੱਕ-ਏੱਕ ਰਪਏ ਆਲੇ ਤੇ ਬੋਟਲ ਵੀ ਏ।
ਬੋਤਲ ਭੇਜਦੇ ਏੱਕ।
ਬੋਤਲ ਹੈਗੀ ਏ ਜੀ ਸੌ ਰ, ਸੌ ਰੁਪਏ।
ਏੱਕ ਐ ਕਰਦੇਆ ਜੇ। ਠੀਕ ਐ ਜੀ। ਇਹ ਕੱਲ- ਕੱਲ ਫੇਰ।
ਜਿਹੜਾ ਸਮਾਨ।
ਹਾਂਜੀ!
ਦਸ ਵਜੇ ਦੇ ਆਸ- ਪਾਸ ਪਹੁੰਚ ਜਾਣਾ ਸਵੇਰੇ।
ਠੀਕ ਹੈ!
ਜੀ ਤੁਹਾਡੇ ਹੋਏ ਜੀ ਨੌ ਸੌ ਅੱਸੀ ਰੁਪਏ।
ਨੌ ਸੌ ਅੱਸੀ ਰੁਪਏ। ਤੇ ਤੁਹਾਨੂੰ ਓਨਲਾਈਨ ਉਨੂੰ - ਹਾਂਜੀ।
ਤੇ ਆਪਣਾ ਕੁਛ ਵੀ ਲੋ ਔਨਲਾਈਨ ਕਰਦੋ'
ਠੀਕ ਹੈ ਸਵੇਰੇ- ਸਵੇਰੇ ਦਸ- ਗਿਆਰਾਂ ਵਜੇ ਤੱਕ ਹੋ ਜਾਵੇਗਾ'
ਠੀਕ ਹੈ! ਠੀਕ ਐ ਫਿਰ ਚੰਗਾ ਪਾਣੀ'
ਹੋ ਜਾਏ'
ਜੀ'
ਠੀਕ ਹੈ ਜੀ'